ਹੈਲੋ
ਸ੍ਰੀ ਕਾਲ
ਹਾਂਜੀ, ਸਤਿ ਸ੍ਰੀ ਅਕਾਲ ਜੀ।
ਹੋਰ ਕੀ ਹਾਲ ਚਾਲ ਨੇ, ਤੁਹਾਡੇ?
ਬਸ ਵਧੀਆ, ਤੁਸੀ ਸੁਣਾਓ।
ਹਾਂਜੀ, ਮੈਂ ਵੀ ਵਧੀਆ, ਹੋਰ
ਠੀਕ ਏ ਘਰ ਪਰਿਵਾਰ ਸਾਰੇ? ਆਪ
ਹਾਂਜੀ, ਹਾਂਜੀ। ਸਭ ਵਧੀਆ, ਸਭ ਵਧੀਆ। ਘਰ, ਤੁਹਾਡੇ ਘਰ ਪਰਿਵਾਰ ਠੀਕ ਹੈ? ਸਭ ਬੱਚੇ? ਹਾਂਜੀ, ਹਾਂਜੀ। ਮੇਰੇ ਵੀ ਬੱਚੇ ਠੀਕ ਨੇ।
ਬਸ ਕੋਈ, ਬੱਚੇ ਡਿਸਕਸ ਆਪਸ ਵਿੱਚ ਕਰਦੇ ਪਏ ਨੇ, ਕੀ ਕਰਨਾ, ਕੀ ਨਹੀਂ।
ਅੱਛਾ, ਅੱਛਾ। ਹਾਂਜੀ, ਔ ਤੇ ਹੈ, ਗਰਮੀ ਤੇਦਾ ਟਾਈਮ ਚੱਲਦਾ। ਚੜ ਨੂੰ ਦਾ। ਕਿੱਥੇ, ਮੇਰੇ ਤੇਲ? ਅਹ, ਬਸ ਕੱਲ ਦੀ ਮੇਰੀ ਤੇ ਥਫਾਵਟ ਹੀ ਨਹੀਂ ਉਤਰ ਰਹੀ।
ਔ, ਅੱਛਾ ਅੱਛਾ। ਕੱਲ, ਅੱਛਾ ਫੰਕਸ਼ਨ ਤੇ ਜਿਹੜੇ ਗਏ ਸੀ।
ਹਾਂ ਹਾਂ ਹਾਂ, ਤੇ ਮੇਰੀ ਤੇ ਥਕਾਵਟ ਹੀ ਨਹੀਂ ਉੱਤਰ ਰਹੀ, ਹਾਂ ਵੀ ਥਕਾਵਟ ਹੀ ਨਹੀਂ ਉੱਤਰ ਰਹੀ ਮੇਰੀ ਤੇ, ਤੁਹਾਨੂੰ ਤੁਸੀਂ ਠੀਕ ਕੁ ਮੈਂ ਤਾਂ ਹੀ ਤੁਹਾਨੂੰ ਫੋਨ ਕੀਤਾ, ਮੈਂ ਕਿਹਾ ਪੂ
ਇਹ ਨਹੀਂ, ਮੈਂ ਠੀਕ ਆਂ, ਮੈਂ ਬਿਲਕੁਲ ਠੀਕ ਆਂ। ਬਸ ਹੋਰ ਰਾਤੀ ਲੇਟ ਹੋ ਗਏ ਨਾ ਆਂਦੇ ਆਂਦੇ, ਫਿਰ ਫੰਕਸ਼ਨ ਵੀ ਅੱਛਾ ਸੀ ਤੇ ਬਈ ਅੱਛਾ ਅਰੇਂਜ ਕੀਤਾ ਸੀ ਉਹਨੇ ਆਪਣੀ
ਹਾਂ ਹਾਂ ਹਾਂ ਮੈਨੂੰ ਤੇ ਬਹੁਤ ਅੱਛਾ ਲੱਗਿਆ ਬਹੁਤ ਅੱਛਾ ਅਰੇਂਜ ਮੈਂਟ ਕੀਤਾ ਹੋਇਆ ਸੀ, ਹੈਨਾ ਮੈਨੂੰ ਨਾ ਇਹ ਗੱਲ ਦੱਸਾਂ ਮੈਨੂੰ ਨੀ ਪਤਾ ਪਤਾ ਸੀ ਕਿ ਇੰਨਾ ਅੱਛਾ ਅਰੇਂਜਮੈਂਟ ਹੋਏਗਾ ਮੈਂ ਸੋਚਦੀ ਪੀ ਸੀ ਕਿ ਐਵੇਂ ਨੋਰਮਲ ਜਯਾ ਕੀਤਾ ਤਾ ਹੋਏਗਾ ਇਹਨਾਂ ਨੂੰ
ਅੱਛਾ ਅੱਛਾ ਨਹੀਂ ਨਹੀਂ, ਪਤਾ ਮੈਂ ਜਦੋਂ ਅਹ ਜਦੋਂ ਮੈਂ ਦੇਖਿਆ ਸੀ ਜਦੋਂ ਇਹਨਾਂ ਨਾਲ ਮੇਰੀ ਪਹਿਲੇ ਗੱਲ ਹੋਈ ਸੀ ਵੀ ਇਹਨਾਂ ਟਵਟੀ ਫਿਫਥ ਕੀਤਾ ਸੀ ਡਿਸਕਸ ਕਰ ਰਹੇ ਸੀ, ਟਵਿਫ ਐਨੀਵਰਸਰੀ ਬਨਾਣੀ ਹੈ ਤੇ ਇਹਨਾਂ ਦੇ ਬੱਚੇ ਵੀ ਫੇਰ ਬੜਾ ਕਹਿੰਦੇ ਪਏ ਸੀ ਅੱਛਾ ਇਹਨਾਂ ਨੇ ਪਹਿਲੇ ਉਹ ਵੀ ਤੇ ਕੀਤਾ ਨਾ ਮਹਿੰਦੀ ਦਾ ਫੰਕਸ਼ਨ ਪੂਰਾ
ਅੱਛਾ ਹਾਂਜੀ ਹਾਂਜੀ ਮਹਿੰਦੀ ਦਾ ਫੰਕਸ਼ਨ ਮੈਂ ਨੀ ਗਈ ਸੀ ਮਹਿੰਦੀ ਦੇ ਫੰਕਸ਼ਨ ਵਾਲੇ ਦਿਨ ਨਾ ਮੈਂ ਕਿਧਰੇ ਗਈ ਸੀ ਹਾਂ ਮੈਂ ਮਹਿੰਦੀ ਨੀ ਲਵਾਂਦੀ ਨਾ ਤੇ ਫੇਿਰ ਮੈਂ ਕਿਹਾ ਮੈਂ ਕੀ ਕਰਾਂਗੀ ਜਾ ਕੇ ਨਾ ਮਹਿੰਦੀ ਤੇ ਪਹੁੰਚਦੇ ਫਿਰ ਪਤਾ ਕੀ ਤੁਹਾਨੂੰ ਮੇਰਾ ਮਨ ਕਰਦਾ ਅੰਦਰੋਂ ਫ ਭਗਵਾਨ ਦਾ
ਹਾਂ ਆਹ ਤੁਹਾਡੇ ਉਹ ਹੁੰਦੀ ਹੈ ਨਾ ਕਿ ਰੀਤਾਂ ਹੁੰਦੀਆਂ ਤੁਹਾਡੇ ਬੇਟੇ ਤੋਂ ਬਾਅਦ ਤੁਹਾਡੀ ਰੀਤਾਂ ਹੋਈਆਂ ਨੀ ਨਾ ਹਜੇ ਤੱਕ
ਹਾਂਜੀ ਹਾਂਜੀ ਸਾਡੇ ਇਥ ਨਾ ਰਿਚੁਅਲ ਹੈਗਾ ਇੱਕ ਕਿ ਪਹਿਲੇ ਨਾ ਜਿਵੇਂ ਬੇਟੇ ਤਾਂੋ ਗਿਆ ਹੁਣ ਨਾ ਤੇ ਘਰ ਦੀ ਰੀਤ ਹੁੰ ਹੈ ਇੱਕ ਰੀਤਾਂ ਕਰਦੇ ਨੇ ਵੱਡੇ ਲੋਕ ਬਿਠਾ ਕੇ ਮੁੰਡੇ ਦੀਆਂ ਤੇ ਜਦ ਤੱਕ ਉਹ ਰੀਤਾਂ ਨੀ ਹੋਣ ੀਆਂ ਤੇ ਤਦ ਤੱਕ ਤੁਸੀਂ ਆਪਣੇ ਮੈਨ ਦੀ ਨੀ ਲਾ ਸਕ ਸਕਦੇ
ਸੇਮ ਮੇਰੇ ਚ ਵੀ ਏ ਮੈਨੂੰ ਤ ਅਧੀ ਤੇ ਪਤਾ ਨਾ ਤੁਸੀਂ ਨਹੀਂੀ ਲਗਾਉਂਦੇ ਮਹਿੰਦੀ ਤੇ ਮੇਰੇ ਵੀ ਕੀ ਸੀ ਮੇਰਾ ਵੀ ਬੇਟਾ ਹੋਇਆ ਨਾ ਤੇ ਮੇਰੇ ਵੀ ਮੈਂ ਵੀ ਫਿਰ ਚਾਰ ਪੰਜ ਸਾਲ ਮਹਿੰਦੀ ਲਗਾਈ ਨ ਪਰ ਮੇਰੀ ਜਲਦੀ ਲੱਗ ਗਏ ਸੀ ਕਿਵੇਂ ਕਿਉਂਕਿ ਮੇਰੀ ਜਠਾਨੀ ਦਾ ਬੇਟਾ ਸੀ ਉਹ ਸੁੱਖ ਨਾਲ ਚੌਦਾਂ ਸਾਲ ਦਾ ਹੋ ਗਿਆ ਗਿਆ ਸੀ ਮੇਰੀ ਜੇਠਾਨੀ ਨੇ ਚੌਦਾਂ ਸਾਲ ਤੋਂ ਮਹਿੰਦੀ ਨੇ ਲਗਾਏ ਸੀ ਫਿਰ ਮੇਰਾ ਬੇਟਾ ਹੋਇਆ ਫੇਿਰ ਮੇਰਾ ਬੇਟਾ ਾ ਵੀ ਪੰਜ ਛੇ ਸ ਵੀ ਸਾਡੇ ਚ ਕੀ ਹੁੰਦਾ ਜੋੜੀ ਦੀ ਕਰਦੇ ਨੇ ਰੇਤਾ ਤੇ ਫਿਰ ਮੇਰਾ ਬੇਟਾ ਹੋਇਆ ਫਿਰ ਚਾਰ ਤਿੰਨ ਚਾਰ ਸਾਲ ਦਾ ਹੀ ਹੋਇਆ ਉਹਨਾ ਸ਼ਾਇਦ ਤੁਹਾਡੇ ਬੇਟੇ ਚ ਇਨਾ ਹੀ ਹੋਣਾ ਉਸ ਟਾਈਮ ਤੇ ਫੇਰ ਉਹ ਜਠਾਨੀ ਦੇ ਘਰ ਦਾ ਮੂਰਤ ਸੀ ਫਿਰ ਸਾਸੂ ਮਾਂ ਨੇ ਕੀ ਕੀਤਾ ਮੂਰਤ ਦੇ ਵਿੱਚ ਹੀ ਕੀਤਾ ਕਰਦ ਆ ਜਿੱਥੋਂ ਫੇਿਰ ਮਹਿੰਦੀ ਖੁਲਕੀ ਉਹੀ ਹੁੰਦਾ ਨਾ ਦਿਨ ਕੁਛ ਹੋ ਜੇ ਹੁਣ ਪੇਕੇ ਵਿਆਹ ਆ ਜੇ ਜਾਂ ਸਹੁਰਰੇ ਵਿਆ ਆ ਜੇ ਮਨ ਤੇ ਕਰਦਾ ਹੈ ਨਾ ਮਹਿੰਦੀ ਲਵਾਉਣ ਦਾ
ਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਮੇਰਾ ਤੇ ਆਪਣਾ ਬੜਾ ਜੀਅ ਕਰਦਾ ਹੈ ਮਹਿੰਦੀ ਲਗਾਉਣ ਤੇ ਦੂਜਿਆਂ ਨੂੰ ਦੇਖਦੀ ਆਾਂ ਨਾ ਮੈਂ ਹੱਥਾਂ ਤੇ ਮਹਿੰਦੀ ਲੱਗੀ ਹੋਈ ਮੈਨੂੰ ਬਹੁਤ ਆਪਣੇ ਆਪ ਨੂੰ ਆਉਂਦਾ ਪਤਾ ਕੀ ਮੈਂ ਵੀ ਹੋ ਜਾਂਦੀ ਹਾਂ ਮੇਰੀ ਮੇਰੇ ਪਿੱਛੇ ਮਾਂ ਜੀ ਥੋੜੇ ਬਿਮਾਰ ਹੋ ਗਏ ਸਨ ਤੇ ਐਕਸਾਇਰ ਹੋ ਗਏ ਨਾ ਅਗਰ ਉਹ ਅੱਜ ਮੁੱਦੇ ਤੇ ਉਹ ਨੇ ਤੇ ਘ ਵੀ ਦੇਿੰਆਂ ਸੀ
ਪਰ ਤੁਹਾਡੇ ਜੋੜੀ ਦੀ ਹੁੰਦੀ ਹੈ
ਹਾਂਜੀ ਹਾਂਜੀ ਜੋੜੀ ਤੇ ਹੁੰਦੀਆਂ ਨੇ ਸਾਡੀਆਂ ਨਾ ਤੇ ਹੁਣ ਮੇਰੇ ਨਾ ਜਿੱਦਾਂ ਉਹਨਾਂ ਦੇ ਬੇਟੇ ਦੀ ਵੀ ਹੋ ਗਈ ਜਠਾਨੀ ਹੈ ਉਹਨਾਂ ਦੇ ਬੇਟੇ ਦੀ ਵੀ ਹੋ ਗਈ ਸੁਖਨਾ ਦੋਨਾਂ ਕੋਲ ਇੱਕ ਇੱਕ ਕੀ ਬੇਟਾ ਹੈਗਾ ਏ ਤੇ ਉਹ ਦੋਨਾਂ ਨੇ ਤੇ ਕਾਰ ਤੇ ਹੁਣ ਮੇਰਾ ਬੇਟਾ ਰਹਿ ਗਿਆ ਛਟੇ ਮੇਰਾ ਬੇਟਾ ਲੇਟ ਹੋਇਆ ਥੋੜਾ ਤੇ ਮੇਰਾ ਬੇਟਾ ਇਕੱਲਾ ਰਹਿ ਗਿਆ ਤੇ ਹੁਣ ਕਿਸੇ ਨੂੰ ਕਹਿੰਦੇ ਦੀਆਂ ਉਹ ਕਹਿੰਦੇ ਕਿ ਜੋੜੀ ਦਾ ਕਰਦੇ ਹੈ ਤੇ ਹੁਣ ਮੈਂ ਫੇਿਰ ਚੁੱਪ ਕਰਕੇ ਬਹਿ ਜਾਂਦੀ ਹਾਂ ਮੈਂ ਫਿਰ ਸੋਚਦੀ ਰਹਿੰਦੀ ਹਾਂ ਕੀ ਕਰਾਂ ਕਰਾਂ ਨਹੀਂ ਮੈਂ ਹੁਣ ਸੋਚਿਆ ਹੈ ਕੁਛ ਤੇ ਇਹਦਾ ਮਤਲਬ ਦੇ ਰੱਖਾਂਗੀ ਕਰਵਾਵਾਂਗੇ ਅਰੇ ਕਿੰਨਾ ਚ ਮਹਿੰਦੀ ਨੀ ਲਗਾਵਾਂਗੀ
ਅੱਛਾ ਮੈਂ ਹਾਂ ਕੁੱਛ ਹੁੰਦਾ ਹੈਗਾ ਹਿਸਾਬ ਕੋਈ ਵੱਡੇ ਸਿਆਣੇ ਕੋਈ ਹੋਣ ਨਾ ਜਿਵੇਂ ਹੁਣ ਤੁਹਾਡੂੰ ਸੱਸੂ ਮਾਂ ਤੇ ਹੈ ਨ ਔਰ ਕਿਸੇ ਸਿਆਣੇ ਕੋਲ ਪੁੱਛੋ ਕਿ ਅਗਰ ਹੁਣ ਜਿਵੇਂ ਅੱਗੋਂ ਤੇ ਹੁਣ ਦੇਖੋ ਬੱਚਾ ਹੁਣ ਕਦੋਂ ਹੁੰਦਾ ਇੱਕ ਮੁੰਡਾ ਹੁਣ ਜੇ ਤੁਹਾਡਾ ਫੈਮਿਲੀ ਪੂਰੀ ਕੰਪਲੀਟ ਹੋ ਦੀ ਹੈ ਬਈ ਸੋਹੁਰੇ ਪਰਿਵਾਰ ਤੋਂ ਵੀ ਤੇ ਫਿਰ ਕਿਸੇ ਨੂੰ ਪੁੱਛ ਕੇ ਜਾਂ ਗੁਰਦੁਆਰੇ ਬੈਠ ਕੇ ਭਜਨ ਕੀਤਾ ਕਰਾ ਲੋ
ਹਾਂਜੀ ਮੈਂ ਵੀ ਇਹੀ ਸੋਚਦੀ ਪਈ ਹਾਂ ਕੀ ਕਰਵਾ ਲਾ ਮੈਂ ਤੇ ਨੀ ਰੀਅਲ ਬ੍ਰਦਰ ਦੇ ਵਿਆਹ ਤੇ ਵੀ ਮਹਿੰਦੀ ਨੀ ਲਵਾਈ ਤੁਸੀਂ ਦੇਖੋ ਹਾਂਜੀ ਬਟ ਹੁਣ ਮੇਰਾ ਮਨ ਕਰ ਬਹੁਤ ਮਹਿੰਦੀ ਲਵਾਉਣ ਤੇ ਤੇ ਘਰ ਇੱਕ ਫੰਕਸ਼ਨ ਆਣਾ ਵੀ ਦੇਖੋ ਹੁਣ ਘਰ ਬੇਟਾ ਸੁਖਨਾ ਨਾ ਜਠਾਨੀ ਜੀ ਦਾ ਵੱਡਾ ਹੋ ਗਿਆ ਤੇ ਉਹਦਾ ਵਿਆਹ ਹੋਣੈ ਹੁਣ ਮੇਰਾ ਮਨ ਕਰਦਾ ਕਿ ਮੈਂ ਉਹਦੇ ਵਿਆਹ ਤੇ ਲਗਾਵਾਂ ਹੈਨਾ ਮਹਿੰਦੀ ਤੇ ਤਾਂ ਕਰਕੇ ਮੈਂ ਤੇ ਉਸ ਤੋਂ ਪਹਿਲੇ ਪਹਿਲੇ ਕਰਾ ਲੈਦੀ ਹਾਂ ਆਪਣੀਆਂ ਰੀਤਾਂ ਨਾ
ਉਹਦੇ ਵਿਆਹ ਤੇ ਕਰ ਲੈਣਾ ਜਿਵੇਂ ਪਾਠ ਦਾ ਪਾਠ ਤੇ ਕਰਵਾਉਂਦੇ ਹੀ ਪਹਿਲੇ ਪਾਠ ਦੇ ਭੋਗ ਤੇ ਉਹ ਜਿਵੇਂ ਹੁਣ ਉਹੀ ਤੇ ਚੀਜ਼ ਹੁੰਦੀ ਹੈ ਨਾ ਰੀਤਾਂ ਚ ਜਿਵੇਂ ਲੁਚੀਆਂ ਤੇ ਹਲਵਾ ਉਹੀ ਚੀਜ਼ ਮਾਈਆਂ ਹੁਣ ਕਿਉਂਕਿ ਹੁਣ ਲੁੱਚੀਆਂ ਨੀ ਕੋਈ ਖਾਂਦਾ ਐ ਮੇਰੀ ਸਾਸੂ ਮਾਂ ਨੇ ਮੱਠੀਆਂ ਵੰਡ ਤੀਆਂ ਸੀ। ਉਹੀ ਜਦੋਂ ਕੀ ਕਰਦੇ ਨੇ। ਜਿਵੇਂ ਜਠੇਰੇ ਬੁਆਦੇ ਨੇ। ਉਦੋਂ ਹੀ ਜਿਵੇਂ ਤੁਸੀਂ ਵੀ ਸ਼ਗਨ ਕਰਾ ਲੈਣਾ ਤੁਹਾਡੇ ਆਪਣੇ ਵੱਡਾ ਕੋਈ ਹੋਏਗਾ ਘਰ ਦਾ ਤੁਹਾਡਾ ਪਰਮਿਸ਼ਨ ਤੇ ਵੱਡਿਆਂ ਦੀ ਹੀ ਲੈਣੀ ਹੁੰਦੀ। ਜਿਦਾਂ ਹਾਂ ਵੱਡਿਆਂ ਦੀ ਪਰਮਿਸ਼ਨ ਲੈ ਕੇ, ਹਾਂ ਹਾਂ ਹਾਂ ਹਾਂ ਤਦੀ ਮੈਂ ਕਿ ਸੋਚਿਆ ਮੈਂ ਕਿਹਾ ਐਨੀਵਰਸਰੀ ਤੇ ਮਹਿੰਦੀ ਨੀ ਭੂਆ ਨੇ
ਹਾਂ ਹਾਂ ਹਾਂ ਨਹੀਂ ਅੱਛਾ ਤੁਸੀਂ ਦੇਖ ਆ ਸੀ ਉਹਨਾਂ ਨੇ ਲਹਿੰਗਾ ਕਿੰਨਾ ਸੋਹਣਾ ਪਾਇਆ ਪਿਆ ਸੀ।
ਹਾਂ ਹਾਂ ਬਹੁਤ ਸੋਹਣਾ ਲੇਹਂਗਾ ਸੀ। ਪਤਾ ਹੈ ਕੀ ਗੱਲ ਹਾਂ ਗੱਲ ਹੁੰਦੀ ਹੈ ਕਿ ਜਦੋਂ ਪਹਿਲੇ ਅੱਜ ਤੋਂ ਪੱਚੀ ਸਾਲ ਪਹਿਲੇ ਸੋਚੋ ਇਹ ਚੀਜ਼ਾਂ ਸੀ ਨਹੀਂ ਜੋ ਮਿਲ ਜਾਂਦਾ ਸੀ ਉਹੀ ਪਾ ਲੇਂਦੀਆਂ ਸੀ ਪਾਰਲਰ ਵੀ ਇੰਨੇ ਸੋਹਨਣੇ ਨੇ ਸੀ ਹੁਣ ਨਾ ਉਹ ਯਾ ਓ ਕਰੇਜ ਹੁੰਦਾ ਕਿ ਹਰ ਬੰਦੇ ਦਿਲੋਂ ਨਾ ਅਸੀਂ ਕਰੀਏ। ਹੈਨਾ, ਹਾਂ ਹਾਂ ਨੀ ਬਹੁਤ ਸੋਹਣਾ ਕੀਤਾ ਅਸੀਂ। ਫੰਕਸ਼ਨ ਇਹਨਾਂ ਦਾ ਬਹੁਤ ਸੋਹਣਾ ਸੀ ਅੱਛਾ ਲੱਗਿਆ ਜਾ ਕੇ ਤਦੀ ਤੇ ਲੇਟ ਹੋ ਗਏ ਆ ਕੇ
ਹਾਂ ਮੈਨੂੰ ਤੇ ਮੈਂ ਤੇ ਉਹਨਾਂ ਦਾ ਲਹਿੰਗਾ ਹੀ ਦੇਖੀ ਜਾ ਰਹੀ ਸੀ। ਸੀਂ ਲਹਿੰਗਾ ਬਹੁਤ ਸੋਹਣਾ ਪਾਇਆ ਦਾ ਸੀ ਉਹਨਾਂ ਨੇ ਔ ਜੂਲਰੀ ਮੈਨੂੰ ਤੇ ਜੂਲਰੀ ਬੜੀ ਪਸੰਦ ਆ ਜੀ ਵੀਰ ਜੀ ਵੀ ਬਹੁਤ ਹੀ ਫਬਦੇ ਪਏ ਸੀ ਨਾਲ ਉਹਨਾਂ ਦੇ। ਅੱਛੇ ਮਤਲਬ ਕਦੀ ਐਵੇਂ ਦੇ ਗੈਟਅਪ ਵਿੱਚ ਉਹਨਾਂ ਨੂੰ ਦੇਖਿਆ ਨਹੀਂ ਨਾ ਤੇ ਅੱਛੇ ਲੱਗ ਰਹੇ ਸੀ ਦੋਨੋ ਕੱਪਲ। ਬਹੁਤ ਸੋਹਣਾ ਅੱਛਾ ਮੈਂ ਕਹਿਦੀ ਖਾਣ ਪੀਣ ਦਾ ਵੀ ਇਹਨਾਂ ਨੇ ਬਹੁਤ ਸੋਹਣਾ ਇੰਤਜ਼ਾਮ ਕੀਤਾ ਹਨਾ।
ਹਾਂ ਪਤਾ ਹੀ ਜਿਵੇਂ ਕੀਤਾ ਹੀ ਅੱਛਾ ਜਿਵੇਂ ਕੀਤਾ ਸੀ ਨਾ ਰੈਸਟੋਰੈਂਟ ਅੱਛਾ ਸੀ ਤੇ ਉਹਨਾਂ ਦਾ ਖਾਣਾ ਫੂਡ ਅੱਛਾ ਉਹਨਾਂ ਦਾ ਤੇ ਬਸ ਉਹਨਾਂ ਨੇ ਕੈਟਰਿੰਗ ਕੈਟਰਿੰਗ ਕਰ ਰਹੀ ਸੀ ਨਾ ਦੱਸ ਰਹੇ ਸੀ। ਮੈਨੂੰ ਤੇ ਪਈ ਸੀ ਕੈਟਰਿੰਗ ਕਰ ਜਦੋਂ ਮੈਂ ਮਹਿੰਦੀ ਤੇ ਗਈ ਸੀ ਤੁਸੀਂ ਸਾਰਾ ਦੱਸ ਰਹੇ ਸੀ ਮੈਨੂੰ ਕੀ ਅਸੀਂ ਉੱਥੇ ਕਰ ਲਏ ਸੀ ਤੇ ਬਈ ਫੇਰ ਐਵੇਂ ਜਿੰਮੇਦਾਰੀ ਨੀ ਹੁੰਦੀ ਕਿ ਹਲਵਾਈ ਕਰੋ ਖੇਚਲ ਕਰੋ ਉਹਨਾਂ ਨੂੰ ਦੱਸੋ ਸਾਰਾ ਤੇ ਅੱਛਾ ਸੀ ਹਾਂ ਬਈ ਇਹਨਾਂ ਦਾ ਸਭ ਅੱਛਾ ਸੀ ਖਾਣਾ ਪੀਣਾ ਅੱਛਾ ਡੀਜ਼ੇ ਤੇ ਵੀ ਜੋ ਸੀ ਇਹਨਾਂ ਨੇ ਅੱਛਾ ਕੱਪਲ ਡਾਂਸ ਕੀਤਾ ਸੀ। ਉਸ ਤੋਂ ਬਾਅਦ ਗੇਮਸ ਵੀ ਰੱਖੀ ਦੀਆਂ ਸੀ ਸਭ ਅੱਛਾ ਸੀ। ਹਾਂ ਮੈਂ ਵੀ ਗੇਮ ਹਾਂ ਹਾਂ ਹਾਂ ਹਾਂ ਮੈਂ ਵੀ ਗੇਮ
ਕਲਾਸੀ ਕੱਪਲ ਡਾਂਸ
ਹਮ ਹਮ ਹਮ ਹਮ ਹਮ ਹਮ ਹਮ ਅੱਛਾ ਸੀ ਚਲੋ ਅਸੀਂ ਵੀ ਆਪਣੇ ਪਲੈਨ ਕਰਾਂਗੇ
ਹਾਂ ਮੈਂ ਤੇ ਮੈਂ ਤੇ ਰਾਤੀ ਆਉਂਦੇ ਹੀ ਇਹਨਾਂ ਨੂੰ ਕਾਰ ਆਉਂਦੇ ਹੀ ਬੋਲਦਾ ਮੈਂ ਕਿਹਾ ਵੀ ਮੇਰੀ ਐਨੀਵਰਸ ਹੋਏਗੀ ਟਵੰਟੀ ਫਿਫਥ ਮੈਂ ਤਾਂ ਖੁਦ ਏਦਾਂ ਹੀ ਕਰਨੀ ਮੈਂ ਕਹਿੰਦੇ ਏਦਾਂ ਨਹੀਂ ਇਸ ਤੋਂ ਵੀ ਅੱਛੀ ਕਰਨੀ ਹੈ ਮੈਂ
ਹਾਂ ਅੱਗੋਂ ਹੋਰ ਕੀ ਪਤਾ ਕੀ ਕੀ ਫੈਸ਼ਨ ਆਉਂਦਾ ਕੀ ਕੀ ਨਹੀਂ ਤੇ ਉਸੇ ਅਕੋਰਡਿੰਗ ਬੰਦਾ ਚੱਲਦਾ ਰਹਿੰਦਾ ਹੈ ਤੁਹਾਡੇ ਕਿੰਨੇ ਸਾਲ ਰਹਿ ਗਏ ਟਵੰਟੀ ਫਿਫਥ ਨੂੰ ਕਿੰਨੇ ਸਾਲ ਰਹਿ ਗਏ ਬਸ ਚਲੋ ਕੋਈ ਨੀ ਕੋਲ ਹੀ ਫੇਿਰ
ਕੋਲ ਹੀਏ ਚਾਰ ਪੰਜ ਸਾਲਾਂ ਨੂੰ ਆ ਜਾਣੀ ਅਰੇ ਮੈਂ ਤੇ ਉਹੀ ਹਾਂ ਐਵੇਂ ਪਤਾ ਅੱਜ ਕੱਲ ਤੇ ਤੁਸੀਂ ਦੱਸੋ ਕੁੱਝ ਕੁ ਨਹੀਂੀ ਪਤਾ ਚੱਲਦਾ ਵਕਤ ਦਾ ਕਿੱਦਾਂ ਮਿਲ ਦਿਲ ਚ ਜਾਂਦਾ ਹੈ ਪਤਾ ਨਹੀਂ ਚੱਲਦਾ ਬਹੁਤ ਹਮ ਬਹੁਤ ਅ ਤੇ ਫੋਟੋਜ਼ ਵੀ ਬਹੁਤ ਖਿਚਵਾਈਆਂ ਰਾਤੀ ਬਹੁਤ ਮਜ਼ਾ ਆਇਆ ਕਿਉ ਕਿ ਪਿੱਛੋਂ ਦਾ ਨਾ ਵਿਊਜ ਬਹੁਤ ਅੱਛੇ ਸੀ ਬਹੁਤ ਅ ਅੱਛਾ ਸੀ ਮਤਲਬ ਬੈਕੂਨਾਂ ਦਾ ਨਾ ਇਟੀਰੀਅਰ ਬਹੁਤ ਅੱਛਾ
ਹਾਂ ਹਾਂ ਡੈਕੋਰੇਸ਼ਨ ਵੀ ਅੱਛੀ ਕੀਤੀ ਹੋਈ ਸੀ ਸਾਰੇ
ਜ ਇੰਅਰ ਕੇਕ ਬੜਾ ਟੇਸਟੀ ਸੀ ਮੈਨੂੰ ਤੇ ਕੇਕ ਬਹੁਤ ਸਵਾਦ ਲੱਗਿਆ ਤੁਹਾਨੂੰ ਲੱਗਿਆ ਕੇਕ ਸਵਾਦ
ਹਾਂ ਕੇਕ ਵੀ ਸਵਾਦ ਸੀ ਮਤਲਬ ਸਭ ਕੁਛ ਹੋ ਮਤਲਬ ਕਿ ਫੁਲੀ ਇੰਜੋਏ ਸੀ ਖਾਣ ਪੀਣ ਚ ਵੀ ਸਭ ਅੱਛਾ ਸੀ ਉਵੇਂ ਇੰਜੋਏ ਵੀ ਪੂਰਾ ਹੋਇਆ ਬਈ ਅ ਜੋ ਸੀ ਜਿਵੇਂ ਡਰੈਸ ਵਗੈਰਾ ਪਾਈ ਸੀ ਉਹ ਵੀ ਨਾ ਪਤਾ ਕਿ ਜੋ ਅਗਰ ਫੋਟੋ ਇੱਕ ਲੋਕਾਂ ਨੂੰ ਅੱਜ ਕੱਲ੍ਹ ਕੀ ਚਾਹੀਦਾ ਹੈ ਕਿ ਅਗਰ ਉਹਨਾਂ ਦੀ ਫੋਟੋ ਸੋਨੀ ਆਏ ਉਹਨਾਂ ਦੀ ਡਰੈਸ ਦੀ ਕੀਮਤ ਬਣ ਜਾ ਜਾਂਦੀ ਹੈ ਨਹੀਂ ਤਾਂ ਉਹ ਡਰੈਸ ਹੀ ਪ ਕਰ ਲੈਣੀ ਹੈ ਅੱਜ ਕੱਲ੍ਹ ਬੰਦੇ ਕੋਲ ਹੈ ਹੀ ਕੀ ਹੈ ਸਿਰਫ ਫੋਟੋਜ਼ ਤੇ ਉਹਦੇ ਪਿੱਛੇ ਸਭ ਕੁਛ ਕਰਦਾ ਹੈ ਹਾਂ ਹਾਂ ਤੇ ਉੱਥੇ ਹੀ ਕੀਤਾ ਹਾਂ ਹਾਂ ਤੇ ਅੱਛਾ ਸੀ ਸਭ ਕੁੱਛ ਹਾਂ ਮ ਆਇਆ ਮੈਂ ਵੀ ਫੋਟੋਜ਼ ਬੜੀ ਕਲਿੱਕ ਕਰਾਈਆਂ ਆਪਣੀ ਬੱਚੀ ਕੋਲੋਂ ਕੀ ਕਰਦੇ ਉਹ ਇੱਕ ਕੈਮਰਾਮੈਨ ਦੋਵੇਂ ਕਰਦਾ ਕਰਦਾ ਆ ਤੇ ਆਪਣੇ ਜਿਹੜੇ ਅਲੱਗ ਅਲੱਗ ਕੈਮਰੇ ਚੱਲਦੇ ਨੇ ਉਹ ਅਲੱਗ ਹੁੰਦੇ ਨੇ ਸਾਰੇ
ਬਿਲਕੁਲ ਸਹੀ ਗੱਲ ਆ
ਬਚਿਆ ਨੂੰ ਵੀ ਬੜਾ
ਅਰੇ ਪਿੱਛੇ ਕਿਤੇ ਇੱਕ ਪਾਰਟੀ ਤੇ ਗਏ ਤੇ ਇੱਕ ਵੀਡੀਓ ਬਣਾਈ ਦੀ ਹੈ ਮੇਰੀ ਬੇਟੀ ਨੇ ਮੈਂ ਉਹ ਵੀਡੀਓ ਦੇਖ ਰਹੀ ਸੀ। ਉਹ ਵੀਡੀਓ ਦੇਖ ਰਹੀ ਸੀ ਕਿ ਇੱਕ ਜਾਣਾ ਇੱਕ ਦੀ ਫੋਟੋ ਖਿੱਚ ਰਿਹਾ ਹੈ। ਓਧਰ ਦੂਸਰਾ ਦੂਸਰੇ ਦੀ ਫੋਟੋ ਖਿੱਚ ਰਿਹਾ ਹੈ ਓਧਰ ਤੀਸਰਾ ਤੀਸਰੇ ਦੀ ਫੋਟੋ ਖਿੱਚ ਰਿਹਾ ਇਹ ਉਹ ਸਭ ਦੀ ਫੋਟੋ ਐ ਖਿੱਚ ਰਿਹਾ ਏ। ਬਹੁਤ ਅੱਛਾ ਲੱਗ ਰਿਹਾ ਸੀ ਦੇਖਣ ਵਿੱਚ ਨਾ ਬਹੁਤ ਸੋਹਣਾ ਲੱਗ ਰਿਹਾ ਸੀ ਔਰ ਤੇ ਵੀਰ ਜੀ ਜਲਦੀ ਚਲੇ ਗਏ ਸੀ। ਰਾਤੀ ਵੀਰ ਜੀ ਨੀ ਦਿਖਦੇ ਪਏ ਸੀ ਨਾ
ਨਹੀਂ ਹਾਂ ਮਤਲਬ ਤੁਹਾਡੇ ਤੋਂ ਤੁਹਾਡੇ ਤੋਂ ਪਹਿਲੇ ਮਤਲਬ ਅਸੀਂ ਵੀ ਲੇਟ ਹੀ ਹੋ ਗ ਹਾਂ ਤੁਸੀਂ ਜਿਆਦਾ ਲੇਟ ਹੋ ਗਏ ਸੀ ਤਾਂਦੀ ਤੁਹਾਨੂੰ ਥਕਾਵਟ ਜ ਜ਼ਿਆਦਾ ਹੋਈ ਦੀ ਹੈ। ਅਸੀਂ ਨਿਕਲ ਆਏ ਸੀ ਹਾਂ ਬਸ ਬੱਚੇ ਆਂ ਨੇ ਫਿਰ ਸਕੂਲ ਜਾਣਾ ਹੁੰਦਾ ਨਾ ਤੇ ਸਕੂਲ ਦੇ ਚੱਲ ਕੱਲ ਨੀ ਸੀ ਅੱਜ ਤੇ ਟਿਊਸ਼ਨ ਵਗੈਰਾ ਦਾ ਤੇ ਹੈ ਹੀ ਸੀ ਨਾ ਬੱਚਿਆਂ ਦਾ ਫੇਰ ਮੈਂ ਕਿਹਾ ਚੱਲ ਪਤਾ ਬੱਚੇ ਉੱਠਦੇ ਨੀ ਸਵੇਰੇ ਸੋ ਕੇ। ਫਿਰ ਨਿਕਲ ਗਏ ਸੀ। ਅਸੀਂ ਹਾਂ ਚਲੋ ਵਧੀਆ ਇੰਜੋਏ ਹੋ ਗਿਆ ਹਾਂ।
ਹਾਂ ਬਹੁਤ ਵਧੀਆ ਇੰਜੋਏ ਹੋ ਗਿਆ ਮਜ਼ਾ ਆਇਆ ਬਹੁਤ ਯਾਦਗਾਰ ਪਾਰਟੀ ਸੀ ਮੈਂ ਤੇ ਉਹ ਨੂੰ ਸਪੈਸ਼ਲ ਸਵੇਰੇ ਫੋਨ ਕਰਕੇ ਵੀ ਦਿੱਤਾ ਵਧਾਈ ਦੁਬਾਰਾ ਦਿੱਤੀ ਔਰ ਕਿਹਾ ਕਿ ਮੈਂ ਬਹੁਤ ਇੰਜੋਏ ਕੀਤਾ। ਤਾਂ ਤੇ ਪਤਾ ਕੀ ਹੁੰਦਾ ਦੇ ਕੋਈ ਆਪਣੇ ਪੈਸਾ ਲਗਾਦਾ ਨਾ ਇੱਕ ਦੋ ਬੰਦਾ ਤਾਰੀਫ਼ ਕਰ ਦੇ ਸੱਚੀ ਤਾਰੀਫ਼ ਦੇਖੋ ਝੂਠੀ ਨਹੀਂ ਸੱਚੀ ਤਾਰੀਫ਼ ਕਰਦੇ ਨਾ ਤੇ ਐਵੇਂ ਲੱਗਦਾ ਕੀ ਸਾਡਾ ਲਗਾਇਆ ਹੋਇਆ ਨਾ ਸਭ ਪ੍ਰਵਾਨ ਚੜ੍ਹ ਗਿਆ। ਸਭ ਠੀਕ ਹੋ ਗਿਆ ਹਨਾ ਇਹ ਵੀ ਚਲੋ ਵਧੀਆ ਹਾਂ ਚਲੋ ਠੀਕ ਹੈ ਮੈਂ ਨਾ ਫੇਰ ਗੱਲ ਕਰਦੀ ਆ ਮੈਨੂੰ ਕੋਈ ਕੰਮ ਆ ਆ ਕੋਈ ਬਾਰ ਓਕੇ ਠੀਕ ਹੈ ਜੀ।